ਹੈਲੋ, ਸਤਿ ਸ੍ਰੀ ਅਕਾਲ ਜੀ। ਠੀਕ -ਠਾਕ ਹੋ?
ਹਾਂਜੀ ਵਧੀਆ। ਆਪ ਸੁਣਾਓ?
ਬਸ ਵਧੀਆ ਜੀ ਵਧੀਆ ਚੜਦੀ ਕਲਾ ਹੋਰ ਕੀ ਕਰਦੇ?
ਬਸ ਕੁਛ ਨੀ ਅੱਜ ਬੈਠੇ ਸੀ ਆਹੀ ਸੋਚ ਰੇ ਅੱਜ ਕੱਲ ਦੇਖੋ ਨੇਚਰ ਵਗੈਰਾ ਪੋਲਿਊਸ਼ਨ ਵਗੈਰਾ ਕਿੰਨਾ ਹੋ ਚੁੱਕਿਆ ਆ।
ਹਾਂਜੀ -ਹਾਂਜੀ ਬਿਲਕੁਲ ਬੋਤ ਜ਼ਿਆਦਾ ਹੋ ਗਿਆ ਆ ਪੋਲਿਊਸ਼ਨ ਨਾ। ਅੱਜ ਕੱਲ੍ਹ ਫੈਕਟਰੀਆਂ ਬੋਤ ਵੱਧ ਰਹੀਆਂ ਆ। ਉਹਦੇ ਕਰਕੇ ਏਅਰ ਪੋਲਿਊਸ਼ਨ ਵਾਟਰ ਪੋਲਿਊਸ਼ਨ ਬੋਤ ਜ਼ਿਆਦਾ ਹੋ ਰਿਹਾ ਹੈ।
ਜੀ ਬਿਲਕੁਲ- ਬਿਲਕੁਲ।
ਹਾਂਜੀ- ਹਾਂਜੀ ਆਪਣਾ ਨਾ ਟਰੀਜ਼ ਵਗੈਰਾ ਲਗਾਣੇ ਚਾਈਦੇ ਆ ਸਾਨੂੰ।
ਹਾਂਜੀ। ਹਾਂਜੀ। ਹੁਣ ਐਹੀ ਦੇਖੋ ਨਾ ਅਗਰ, ਇੱਕ ਫੈਮਿਲੀ ਚ' ਪੰਜ ਬੰਦੇ ਹੈਗੇ ਆ ਅਗਰ ਪੰਜੋ ਇੱਕੋ ਓ ਫਿਸ ਚ' ਜਾ ਰੇ ਤਾਂ ਅਲੱਗ -ਅਲੱਗ ਗੱਡੀਆਂ ਲੈ ਕੇ ਜਾਂਦੇ ਆ। ਇੱਕੋ ਗੱਡੀ ਚ' ਨ ਨਹੀਂ ਜਾਂਦੇ ਆ। ਕੁਛ ਐ ਪੋਲਿਊਸ਼ਨ ਹੋ ਗਿਆ। ਕੁਛ ਟ੍ਰੈਫਿਕ ਅਗਰ ਵੱਖਰੀ -ਵੱਖਰੀ ਗੱਡੀ ਹੋਂਦੀ ਟ੍ਰੈਫਿਕ ਵੀ ਹੋਏਗਾ ਆਪ ਨੂੰ ਪਤਾ ਹੀ ਹੈ।
ਹਾਂਜੀ ਜੀ। ਜੀ ਬਿਲਕੁਲ ਜੀ, ਬਿਲਕੁਲ ਆਪਣਾ ਹੁਣ ਗਰਮੀ ਵੀ ਬੋਤ ਜ਼ਿਆਦਾ ਪੈ ਰਹੀ ਗਰਮੀ ਤਾਂ ਪੈ ਰਹੀ ਹੈ ਉਹ ਹਰ ਗੱਡੀ ਚ' ਏ ਸੀ ਲੱਗਿਆ ਰੇ ਆ ਹੁਣ ਘਰੇ ਘਰੇ ਵੀ ਏ ਸੀ ਹੋ ਈ ਜਾ ਰਹੇ ਨੇ। ਉਹ ਜੇੜੀ ਗਰਮ -ਗਰਮ ਹਵਾ ਛਡਦਾ ਆ ਬਾਰ ਉਹ ਫੇਰ ਗਰਮੀ ਦਾ ਕਾਰਨ ਉਹ ਵੀ। ਬੋਤ ਆ ਨਾਲੇ ਪੇੜ- ਪੌਦੇ ਬੋਤ ਕੱਟਦੇ ਹੋਏ ਨੇ।
ਬਿਲਕੁਲ ਅੱਜ ਕੱਲ ਦੇਖੋ ਸ਼ਹਿਰਾਂ ਚ' ਹੈ ਹੀ ਨੀ ਹੈ ਪੇੜ -ਪੌਦੇ। ਪਾਰਕਾਂ ਹੀ ਨਹੀਂ ਹੈਗੀਆਂ। ਪਾਰਕਾਂ ਹੈ ਤੇ ਉਹ ਇਤਨੀਆਂ ਗੰਦੀਆਂ ਹੈਗੀਆਂ ਨੇ। ਇੰਨੇ ਲੋਕਾਂ ਨੇ ਕੂੜੇ ਪਰ ਖਾਣ ਵਾਲੇ ਇੱਥੇ ਹੀ ਸੁੱਟੇ ਨੇ ਪਰ ਘਰ ਬੰਦਾ ਉੱਥੇ ਜਾ ਕੇ ਬਵੇ ਵੀ ਕੀ।
ਸਹੀ ਗੱਲ ਹੈ ਜੀ, ਸਹੀ ਗੱਲ ਹੈ। ਡਰਿੰਕ ਵੀ ਉਧਰ ਕਰੀ ਜਾਂਦੇ ਨੇ ਬੰਦੇ। ਪਾਰਟੀਆਂ- ਸ਼ਾਰਟੀਆਂ ਵੀ ਉੱਧਰ ਹੀ। ਕਰਦੇ ਨੇ ਉਹ ਤਰੀ ਸੁੱਟ ਕੇ ਆਪਣਾ ਆ ਜਾਂਦੇ ਆ। ਅਗਲੇ ਬੰਦੇ ਦਾ ਕੀ ਕਰਦਾ ਜਾਣ ਦਾ।
ਬੁਡੇਪੇ ਚ ਮੈਂ ਇੱਕ ਵਾਰੀ ਮੇਰੀ ਕੁੜੀ ਛੋਟੀ ਆ ਬਾਜ਼ਾਰ ਗਈ ਸੀ ਤੇ ਮੈਂ ਕਿਹਾ, ਚਲ ਪਾਰਕ ਚ ਬਿਠਾ ਖੇਡ ਲਏਗੀ।
ਕਿ ਸਾਡੇ ਘਰ ਦੇ ਕੋਲ ਤੇ ਪਾਰਕ ਹੈ ਨੀ ਹੈ ਦੂਰ ਹੀ ਹੈ। ਤੇ ਮੈਂ ਕੇਆ, ਚੱਲ ਕੀਖੇਲ ਲੇਗੀ। ਜਦੋਂ ਮੈਂ ਗਈ ਼ਪਾਰਕ ਵਿਚ ਇਤਨਾ ਕੂੜਾ ਮਤਲਬ ਰੈਪਰ ਐਵੇਂ ਫੈਕੇ ਦੀ ਜਗ੍ਹ ਹੀ ਨਹੀਂ ਹੈ ਬੈਣ ਦੀ। ਕਿ ਮੱਛਰ ਅੱਗੋਂ ਟੱ ਬਟੇ ਦੇ ਝੂਲੇ ਬੱਚੇ ਦੇ। ਮਤਲਬ ਕੋਈ ਦੇਖ ਰੇਖ ਹੈ ਹੀ ਨਹੀਂ ਹੈ।
ਹਾਂਜੀ- ਹਾਂਜੀ -ਹਾਂਜੀ ਸਹੀ ਗੱਲ ਆ ਜੀ ਬਹੁਤ ਮਾੜਾ ਹਾਲ ਹੋਇਆ ਤ ਆ।
ਹਾਂਜੀ, ਕੋਈ ਦੇਖ- ਰੇਖ ਨੀ ਕਰਦਾ ਹੈਗਾ। ਅੱਜ ਕੱਲ ਪਾਰਕਾਂ -ਪੂਰਕਾਂ ਦੀ ਜਾਂ ਬਸ ਆਪਣਾ ਗਏ ਖਾ- ਪੀ ਕੇ ਆ ਗਏ ਗੱਲ ਖ਼ਤਮ।
ਹਾਂਜੀ- ਹਾਂਜੀ -ਹਾਂਜੀ।
ਉਹੀ ਚੱਲ ਰਿਹਾ ਅੱਜਕੱਲ।
ਬਹੁਤ ਜ਼ਿਆਦਾ ਪਰ ਲੋਕਾਂ ਤੋਂ ਹੀ ਸਮਝ ਤੋਂ ਬਾਹਰ ਆ।
ਬਿਲਕੁਲ ਜੀ, ਬਿਲਕੁਲ ਗੱਡੀਆਂ ਦਾ ਇੰਨਾ ਪੋਲਿਊਸ਼ਨ ਵਗੈਰਾ ਹੈਗਾ ਆ। ਅਸੀਂ ਕਹਿੰਦੇ ਆ ਯਾਤਰਾ ਮਤਲਬ ਗੋਰਮੈਂਟ ਵਾਲੀ ਜਿਹੜੀ ਚੱਲਦੀਆਂ ਉਹ ਗੱਡੀਆਂ ਯੂਜ ਕਰੀਏ ਨਾ ਬੱਸ ਵਗੈਰਾ ਹੋ ਗੀ। ਇਹ ਚੀਜ਼ਾਂ ਹੋ ਗਈਆਂ ਪਰ ਮੰਨਦੇ ਹੀ ਨਹੀਂ ਆ।
ਪਰ ਹੁਣ ਤੇ ਇਲੈਕਟ੍ਰੀਸਿਟੀ ਵੀ ਆ ਗਈ ਹੈ, ਹੁਣ ਗੌਰਮੈਂਟ ਨੇ ਆਪਣਾ ਤੇ ਕਰਦੀ ਵੀ ਹੈ ਗੌਰਮੈਂਟ ਆਪਣੀ ਤਰਫੋਂ। ਹੁਣ ਬੰਦਿਆਂ ਨੇ ਵੀ ਤੇ ਸਾਥ ਦੇਣਾ ਆ ਹੁਣ ਦਿੰਦੇ ਨੀ ਬੰਦੇ ਸਾਥ ਫਿਰ
ਬਿਲਕੁਲ ਜੀ, ਬਿਲਕੁਲ। ਹਾਂਜੀ। ਦੇਖੋ, ਪਿੱਛੇ ਗੌਰਮੈਂਟ ਨੇ ਕਿਹਾ ਸੀ ਕਿ ਪੰਨੀਆਂ ਬੰਦ ਕਰਦੋ ਪਲਾਸਟਿਕ ਦੀ ਲੈ ਕੇ ਜਾਣੀ। ਘਰੋਂ ਥੈਲੇ ਲੈ ਕੇ ਜਾਓ ਕੱਪੜੇ ਦੇ। ਤੇ ਕਿੱਥੇ ਲੋਕਾਂ ਨੇ ਫੋਲੋ ਕੀਤਾ। ਕੋਈ ਫੋਲੋ ਹੀ ਨਹੀਂ ਕੀਤਾ ਇਨਾ ਲੋਕੋ ਨੇ।
ਕੁਛ ਨੀ ਫੋਲੋ ਕਰਦੇ ਕਿ ਇਹ ਤੇ ਬਸ ਆਪਣੀ ਅਣਖ ਹੀ ਚੱਲਦੇ ਨੇ ਬੰਦੇ। ਆਪਾਂ ਕਿਉਂ ਲੈ ਕੇ ਜਾਈਏ ਲੈ ਕੇ ਜਾਵਾਂਗੇ ਤੇ ਨੀਵੇ ਹੋ ਜਾਗੇ ਆਪਾਂ।
ਦੇਖੋ ਸਾਨੂੰ ਸਰਮ ਆਉਂਦੀ ਥੈਲਾ ਫੜਦੇ ਹਾਂ, ਅੱਜ ਕੱਲ ਲੋਕਾਂ ਨੇ ਫੜਿਆ ਅਸੀਂ ਪੰਨੀ ਚ' ਲੈ ਆਵਾਂਗੇ। ਮਹੀਨਾ ਵੀ ਨੀ ਲੋਕਾਂ ਨੇ ਫੋਲੋ ਕਰ ਪਾਏ ਉਸ ਚੀਜ਼ ਨੂੰ।
ਨਾ ਜੀ ਨਾ ਆਪਣਾ ਤੁਸੀਂ ਫੋਰਨ ਕੰਟਰੀ ਵਗੈਰਾ ਵੇਖੋ ਉੱਧਰ ਤੇ ਡੋਕ ਦੀ ਜਿਹੜੀ ਵੇਸਟ ਹੁੰਦਾ ਆ। ਉਹ ਵੀ ਆਪ ਚੱਕਣਾ ਪੈਂਦਾ ਆ ਉੱਧਰ।
ਬਿਲਕੁਲ ਜੀ, ਬਿਲਕੁਲ।
ਇਹ ਨੇ ਡੋਗੀ ਨੇ ਕਰਤੀ ਹੈ। ਤੇ ਉਹਨੂੰ ਆਪ ਹੀ ਚੱਕ ਕੇ ਪਰ ਡਸਟਬੀਨ ਚ' ਥਰੋ ਕਰਨਾ। ਘਰ ਲੈ ਕੇ ਜਾਣਾ ਬਲਕਿ ਉੱਧਰ ਥਰੋ ਕਰ।
ਕੂੜਾ ਵਗੈਰਾ ਵੀ ਲੋਕ ਇੰਨਾ ਕਰੇ ਨਾ ਆਪਣੇ ਘਰ ਦਾ ਕੂੜਾ ਇਕੱਠਾ ਕਰਕੇ ਆਪਣੇ -ਆਪਣੇ ਹੀ ਬੂਹੇ ਦੇ ਬਾਹਰ ਲੋਕ ਪਾ ਦਿੰਦੇ ਆ ਕਿ ਭਾਈ ਚੁਕੇ ਲੈ ਜਾਏਗਾ ਨਾ। ਇਹ ਭਾਈ ਫੇਰ ਕੀ ਹੋਏਗਾ। ਇਹ ਵੀ ਤਾਂ ਦੇਖੋ ਨਾ।
ਬਿਲਕੁਲ- ਬਿਲਕੁਲ।
ਪਰ ਸਮਝਾਵੇ ਕੌਣ। ਅਗਰ ਇੱਕ ਦਿਨ ਭਾਈ ਨੀ ਆਏਗਾ ਕਿੰਨਾ ਕੂੜਾ ਉਚੁ ਹੋ ਜਾਏਗਾ।
ਸਹੀ ਗੱਲ ਏ।
ਬਾਛੀ।
ਇਸ ਇਸ ਮਾਮਲੇ ਵਿੱਚ ਤੇ ਨੇਚਰ ਦੇ ਮਾਮਲੇ ਚ' ਫੋਰਨ ਬ ਬਹੁਤ ਬੈਸਟ ਹੈ।
ਹਾਂਜੀ। ਬਹੁਤ ਆਪਾਂ ਕਿਸੇ ਨੂੰ ਕੁਛ ਕਹਿ ਨ ਸਕਦੇ ਕਿ ਬ ਤੂੰ ਕੂੜਾ ਇੱਥੇ ਕਿਉਂ ਪਾ ਰਿਹਾ ਕਿਉਂ ਕਰ ਰਿਹਾ ਹੋ ਪ ਤੁਹਾਨੂੰ ਕੀ ਮਤਲਬ ਹੈ। ਮੈਂ ਆਪਣੇ ਘਰ ਦੇ ਬਾਹਰ ਪਾ ਰਿਹਾ।
ਹਾਂਜੀ -ਹਾਂਜੀ- ਹਾਂਜੀ ਨਾਲੇ ਉਹ ਆਪਣਾ ਇਸ ਚੀਜ਼ਾਂ ਦਾ ਧਿਆਨ ਰੱਖਦੇ ਨੇ। ਹੋਣ ਨੀ ਦਿੰਦੇ। ਵੇਸਟ ਵਗੈਰਾ ਤੇ ਕੁੱਝ ਵੀ
ਕੋਈ ਦੂਜਾ ਕੂੜਾ ਪਾ ਜਾਵੇਗਾ ਨਾ ਤੇ ਉਹੀ ਇਨਸਾਨ ਬੋਲਾਂਗੇ ਸਾਡੇ ਬ ਬੂਹੇ ਦੇ ਅੱਗੇ ਕੂੜਾ ਪਾ ਗਿਆ। ਏਦਾਂ, ਓਦਾਂ ਏ ਜੋ ਆਪ ਪਾ ਰਹੇ ਨਾ ਉਹ ਨੀ ਦਿਖ ਰਿਹਾ। ਤੇ ਸਾਡੇ ਅੰਦਰ ਹੀ ਮੱਖੀਆਂ, ਮੱਛਰਾਂ ਵਗੈਰਾ ਆ ਰਹੇ ਨੇ।
ਜੀ ਹਾਂਜੀ- ਹਾਂਜੀ -ਹਾਂਜੀ ਉੱਧਰ ਦੀ ਗੌਰਮੈਂਟ ਵੀ ਬਹੁਤ ਹੈਲਪ ਕਰਦੀ। ਨਾ ਨਾਲ ਦੀ ਉਹਨਾਂ ਦੀ ਨਾ ਦੀ ਉਹਨਾਂ ਨੇ ਫਾਈਨ ਵਗੈਰਾ ਕੀਤਾ ਇਸ ਚੀਜ਼ਾਂ ਤੇ।
ਹੁਣਾ ਵੀ ਆ ਚਾਹੀਦਾ ਆ। ਤੇ ਲੋਕਾਂ ਨੂੰ ਅਕਲ ਆਉਂਦੀ ਹੈਗੀ ਆ। ਅੱਜ ਇੱਕ ਦੂਜੇ ਨੂੰ ਕਹਿਣਗੇ ਨਾ ਪਾਗਲ ਇੰਝ ਈ ਬੋਲ ਰਿਹਾ।
ਹਾਂਜੀ ਹਾਂਜੀ ਹੋਰ ਹੋਰ ਸਰਕਾਰਾਂ ਨੇ ਤੇ ਏਦਾਂ ਵੀ ਕੀਤਾ ਦਾ ਆ ਬਾਈ। ਬਈ ਘਰ ਦੇ ਬਾਰ ਹਰ ਘਰ ਦੇ ਬਾਰ ਛੋਟਾ ਜਿਆ ਗਾਰਡਨ ਹੋਣਾ ਚਾਈਦਾ ਆ।
ਬਿਲਕੁਲ ਜੀ ਬਿਲਕੁਲ ਅੱਜ ਕੱਲ੍ਹ ਪੇੜ -ਪੌਦੇੇ ਹੈ ਈ ਨੀ ਐ। ਕਿੱਥੇ ਦਾ ਕਿੇ
ਹੈ ਈ, ਸੈ਼ਰਾਂ ਇਸਤੇ ਬਿਲਕੁਲ ਵੀ ਬੋਤ ਕੰਮ ਖ਼ਰਾਬ ਐ ਸ਼ੈਰਾਂ 'ਚ।
ਬਿਲਕੁਲ ਜੀ ਬਿਲਕੁਲ ਪਿੰਡਾਂ ਵਿੱਚ ਫਿਰ ਵੀ ਠੀਕ। ਪੋਲਿਊਸ਼ਨ ਵਗੈਰਾ ਨਈ ਹੈ ਏਨਾ, ਕਿਉਂਕਿ ਪੇੜ ਪੌਦੇ ਹੈਗੇ ਆ ਪਿੰਡਾਂ ਵਿੱਚ। ਪਰ ਸ਼ੈਰਾਂ ਵਿੱਚ ਤੇ ਬਿਲਕੁਲ - ਪੂਲੀ ਹੀ ਓ ਨੇ ਬਰਬਾਦ ਕਰ ਦਿੱਤੀ। ਕੋਈ ਨਾ ਪੋਲਿਊਸ਼ਨ ਟ੍ਰੈਫਿਕ ਤੇ ਬੜਾ ਈ ਹੈਗਾ ਆ। ਸਾਡਾ ਘਰ ਮੇਨ ਰੋਡ ਤੇ ਹੈਗੇ ਆ, ਸਾਰੀ ਰਾਤ ਟ੍ਰੈਫਿਕ ਚੱਲਦਾ। ਸਾਰੇ ਦਿਨ ਟ੍ਰੈਫਿਕ ਚੱਲਦਾ ਐ।
ਬੋ ਬੜਾ ਕੰਮ ਖਰਾਬ
ਬਿਲਕੁਲ ਬਿਲਕੁਲ ਬੋ ਜਾਦਾ ਕੰਮ ਖਰਾਬ ਹੋ ਰਿਆ ਪੋਲਿਊਸ਼ਨ ਦਾ। ਸਾਨੂੰ ਆਇਆ ਕੀ ਮਤਲਬ ਅਗਰ ਸਾਨੂੰ ਦਸ ਮਿੰਟ ਦਾ ਰਾ ਵੀ ਹੈਗਾ ਨਾ। ਅਸੀਂ ਆਪਣੀ ਗੱਡੀ ਕੱਢਾਂਗੇ ਜਾਣ ਲਈ, ਅਸੀਂ ਪੈਦਲ ਨੀ ਜਾਵਾਂਗੇ। ਸਾਨੂੰ ਆਲਸ ਵੀ ਬੜਾ ਆ ਚੁੱਕਿਆ ਆ।
ਹਾਂਜੀ ਹਾਂਜੀ ਐ ਵੀ ਗੱਲ ਆ।
ਜਿਵੇਂ।
ਆਲਸ ਵੀ ਆ ਗਿਆ ਆ ਬੋਤ। ਆਲਸ ਵੀ ਹੁਣ ਕਾਦਾ ਫੋਨਾਂ ਕਰਕੇ ਈ ਆ ਗਿਆ ਹੁਣ ਆਲਸ।
ਹਾਂਜੀ ਹਾਂਜੀ ਮਿਸ਼ਲੀ ਸੀ ਆਪਾਂ ਆਪਣੀ ਗੱਡੀ ਗੱਡੀਆਂ। ਕੱਢਦੇ ਆਂ ਜਾਣ ਲਈ ਕੀ ਦਸ ਮਿੰਟ ਦਾ ਰਾ ਆਇਆ ਤਾਂ ਵੀ ਅਸੀਂ ਗੱਡੀ 'ਚ ਈ ਜਾਵਾਂਗੇ।
ਜੀ ਜੀ ਵੋਕ ਵੋਕਿੰਗ ਵਗੈਰਾ ਵੀ ਅੱਜ ਕੱਲ੍ਹ ਕਰਨੀ ਚਾਈਦੀ ਐ।
ਬਿਲਕੁਲ ਜੀ ਬਿਲਕੁਲ ਹੈਲਥ ਵੀ ਅੱਛੀ ਐ, ਪਰ ਅਜਕੱਲ ਕਰਦਾ- ਕੌਣ ਐ ਕੈਂਦੇ ਚੱਲ ਬਈ ਗੱਡੀ ਕਾਦੇ ਅਸੇ ਰੱਖੀ ਐ। ਛਢੋ ਗੱਡੀ ਤੇ ਚਲੋ ਬਦਾਰ।
ਨਈ ਨਈ ਇੱਕ ਗੱਡੀ ਕੱਢੀ ਫੇਰ ਓ ਪੋਲਿਊਸ਼ਨ ਹੋਣਾ, ਓਨੇ ਪੋਲਿਊਸ਼ਨ ਕਰਨਾ ਗਰਮੀ ਟੈਂਪਰੇ- ਚਰ ਓਨੇ ਟੈਂਪਰੇਚਰ ਨੂੰ ਹੋਰ ਵਧਾਣਾ ਆ। ਗਰਮੀ ਦੇਖੋ ਕਿੱਡੀ ਪੈ ਰੀ ਐ ਅੱਜ ਕੱਲ੍ਹ।
ਜੀ ਓ ਤੇ ਹੈ ਈ ਐ ਬਸ ਆਪੇ ਦੇਖੋ ਹੋ ਈ ਨਈਂ ਰੀਆਂ। ਕਿਉਂਕਿ ਪੈਲੇ ਬਰਸਾਤਾਂ ਕਿੰਨੀਆਂ ਹੁੰਦੀਆਂ ਸੀ ਹੁਣ ਬਰਸਾਤਾਂ ਹੈ ਈ ਨ੍ਹੀਂ ਐ।
ਬਰਸਾਤਾਂ ਹੀ ਨਈਂ ਹੈਗੀ ਅੱਜ ਦੀ ਬਲਕੀ ਬਰਸਾਤ ਲਿੱਖੀ ਦੀ ਹੀ। ਪਰ ਹੋਈ ਨੀਂ ਪੋਲਿਊਸ਼ਨ ਜ਼ਿਆਦਾ ਕਰਕੇ ਨਾ
ਕੀ ਐ ਨਾ ਸਾਰਾ ਕੁਛ।
ਹਾਂਜੀ।
ਫਿਰ ਇਨਸਾਨ ਵੀ ਕੀ ਕਰੇ।
ਏਥੇ ਗੌਰਰਮੈਂਟ ਤੋਂ ਪੈਣਾ ਚਾਈਦਾ ਗੌਰਰਮੈਂਟ ਈ ਕਰ ਸਕਦੀ ਆ ਜੂਂ।
ਜੀ ਗੌਰਮੈਂਟ ਕਰਦੀ ਐ ਪਰ ਗੌਰਰਮੈਂਟ ਕਰਦੀ ਐ ਪਰ ਫੋਲੋ ਨਈਂ ਕਰਦੇ।
ਹਾਂਜੀ ਹਾਂਜੀ
ਕੁਈਆਂ ਗੌਰਮੈਂਟ ਨੇ ਕਰ-ਕਰ ਕੇ ਉਹ ਆਪ ਹੀ ਗੌਰਰਮੈਂਟ ਚੁੱਪ ਹੋਗੀ ਲੋ। ਆਪਾਂ ਨੇ ਪਨੀਆਂ ਦਾਨ ਫਿਰ ਵੀ ਨੀ ਕੀਤੀਆਂ। ਹਾਂਜੀ ਹਾਂਜੀ, ਇਸ ਕਰਕੇ।
ਸਭ ਤੋਂ ਜ਼ਿਆਦਾ ਵੇ ਓਨੂੰ ਖ਼ਤਮ ਕਰਨ ਦਾ ਤਰੀਕਾ ਈ ਪਲਾਸਟਿਕ ਨੂੰ ਖ਼ਤਮ ਕਰਨ ਦਾ ਤਰੀ ਕਈ ਬਾਲਣਾ ਪੈਂਦਾ ਆ, ਓਨੂੰ ਬਿਨਾਂ ਬਾਂਦੋ ਓਹ ਖਤਮ ਈ ਨ੍ਹੀ ਹੋ ਸਕਦੀ।
ਅੱਜ-ਕਲ ਦੇਖੋ ਨਾ ਜਿਦਾਂ ਚਲੋ ਕੁਰਕੁਰੇ ਵਗੈਰਾ ਵੀ ਐ ਨਾ ਓਦੇ ਚ ਪਲਾਸਟਿਕ ਐ।
ਓਹ ਜੀ, ਹਾਂਜੀ ਮੈਂ ਵੀ ਇੱਕ ਵੀਡੀਓ ਦੇਖੀ ਓਚ ਨਾ ਉਸ ਬੱਚੇ ਨੇ ਕੁਰਕੁਰੇ ਜਲਾਏ, ਕੁਰ ਰਲ-ਕੁਰੇ ਜਲ ਗੇ
ਹਾਂਜੀ ਹਾਂਜੀ, ਹਾਂਜੀ ਉਹ ਆਈ ਦੀ ਸੀ ਪਿੱਛੇ ਹੋਈ ਸੀ ਪਰ ਖਾਣੇ ਨੀ ਚਾਈਦੇ ਐ। ਆ ਪੈਕਿੰਗ ਸਮਾਨ ਤੇ ਅਵੋਇਡ ਕਰਨਾ ਚਾਈਦਾ ਆ ਵੇ ਪੂਰੀ
ਪਿਛੇ ਨੀ ਮਨਦੇ ਹੈਗੇ ਨਾ।
ਨਈ-ਨਈ ਬੰਦ ਕਰਨਾ ਚਈਦਾ ਆ ਚਲੋ ਹਜੇ ਛੋਟੇ ਨੇ ਵੱਡੇ ਹੋਨਗੇ ਫੇਰ ਫੇਰ ਸਮਜ ਆਜੇਗੀ।
ਬਿਲਕੁਲ-ਬਿਲਕੁਲ ਹੋਤਾ ਹੈ ਯੇ ਪਰ ਮੰਨਦੇ ਨੀ ਐ ਹੁਨ ਪੋਲਿਊਸ਼ਨ ਵੀ ਇੰਨਾ ਆ ਹੁਨ ਮੇਰੀ ਬੇਟੀ ਛੋਟੀ ਐ ਤੇ ਓ ਕੈਂਦੀ ਮੰਮਾ ਪਾਰਕ ਲੈ ਕੇ ਜਾਓ ਮੈਂ ਤੈਨੂੰ ਪਾਰਕ ਕਿੱਥੇ ਲੈ ਕੇ ਜਾਵਾਂ। ਪਾਰਕ ਇਤਨੇ ਗੰਦੇ ਹੈਗੇ ਆ ਜਾ ਕੇ ਥੋੜ੍ਹਾ ਲਵਾਨੀਆਂ ਬਮਾਰੀਆਂ ਬਮੂਰੀਆਂ ਹਾਂਜੀ ਪਾਨੀ ਦੀ ਵੀ ਕਿੰਨੀ ਲੋਕੀ ਵੇਸਟੇਜ ਕਰ ਰਹੇ ਹੈਗੇ ਐ ਵੀ ਤਾਂ ਦੇਖੋ। ਪਾਨੀ ਚ ਤਾਂ ਸੰਡ ਹੁੰਦੇ ਆ।
ਯੋਗਾ ਵਗੈਰਾ ਵੀ ਕਰਦੇ ਓਂ ਤੁਸੀਂ
ਨਈ ਮੈਂ ਥੋੜ੍ਹੀ ਬੌਤ ਕਰ ਦਿੰਨੀ ਆ ਸ਼ਾਮੀ ਕਰਦੀ ਆਂ। ਸਵੇਰੇ ਤਾਂ ਮੈਨੂੰ ਟਾਈਮ ਨੀ ਲੱਗਦਾ ਕਿਓਂਕਿ ਸਵੇਰੇ ਤਾਂ ਆਪਨੇ ਘਰ ਵੀ ਕੰਮ ਬਥੇਰੇ ਹੋ ਜਾਂਦੇ ਆ ਲੇਡੀਸਾਂ ਨੂੰ। ਤੇ ਸ਼ਾਮੀ ਸਾਢੇ ਛੇ ਵਜੇ ਵੀ ਕਰ ਲਈਦੀ ਐ ਅੱਧਾ ਪੌਨਾ ਘੰਟਾ ਜਿਵੇਂ ਹੋਵੇ।
ਜੀ-ਜੀ ਮੈ ਤੇ ਬੱਚਿਆਂ ਨੂੰ ਵੀ ਫਿਟਨਸ ਤੇ ਲਾਏਆ ਹੋਏਆ ਤੁਸੀਂ।
ਨਈ-ਨਈ ਬੱ ਨੂੰ ਨੀ ਮੈਂ ਬਸ ਆਪੇ ਈ ਕਰਦੀ ਆਂ ਮੇਰੀ ਕੁੜੀ ਛੋਟੀ ਐ ਓ ਮੈਨੂੰ ਦੇਖ-ਦੇਖ ਕੇ ਆਪੇ ਈ ਸ਼ੁਰੂ ਹੋ ਜਾਂਦੀ ਐ। ਜਿਸ ਦਿਨ ਮੈਂ ਨੀ ਕਰਾਂਗੀ ਨਾ ਓ ਆਪੇ ਕਹੇਗੀ ਮੰਮਾ ਤੁਸੀਂ ਉ ਓ ਨੀ ਕੀਤੀ ਵਰਕ ਆਊਟ ਨੀ ਕੀਤੀ ਲਾਓ ਨਾ ਮੰਮਾ, ਮੰਮਾ ਐਕਸਰਸਾਈਜ਼ ਲਾਓ। ਜੀ ਮੈਂ ਓ ਮੈਨੂੰ ਹਾਂਜੀ ਓ ਮੈਨੂੰ ਯਾਦ ਦਵਾਂਦੀ ਐ ਹਾਂਜੀ। ਓ ਆਪ ਕਰਦੀ ਐ ਅਗਰ ਆਪ ਕਰਦੇ ਓ ਐਕਸਰਸਾਈਜ਼ ਵਗੈਰਾ
ਜੀ-ਜੀ ਹਾਂਜੀ ਆਪਾਂ ਜਿਮ ਜੁਆਇਨ ਕੀ ਦੀਦੀ ਐ ਕਰ ਆਈ ਦੇ ਆ ਹਫ਼ਤੇ ਚ ਹੁਨ ਤੇ ਤਿੰਨ ਚਾਰ ਵਾਰੀ ਕਰ ਆਨੇ ਆ ਗਰਮੀ ਬੋਤ ਜ਼ਾਦਾ ਆ ਹੁੰਦੀ ਨੀ।
ਹਾਂਜੀ ਪਸੀਨੇ-ਪਸੀਨੇ ਹੁੰਦੇ ਆ ਕੱਪੜੇ ਕੁੱਪੜੇ।
ਬੰਦਾ ਕਰੇ ਵੀ ਤੇ ਕੀ
ਆਪਨਾ ਸਟੈਮਿਨਾ ਈ ਨੀ ਰੈਂਦਾ ਸਟਰ੍ਰੈਂਥ ਈ ਨੀ ਰੈਂਦੀ, ਗਰਮੀ ਬੋਤ ਐ।
ਬਿਲਕੁਲ ਬਹੁ ਜ਼ਾਦਾ ਗਰਮੀ ਹੈਗੀ ਐ, ਕੁਛ ਨੀ ਕੈ ਸਕਦੇ।
ਬੋਡੀ ਚ ਵੀ ਵੀਕਨੈਸ ਫੀਲ ਹੁੰਦਾ ਕਦੀ ਕਦਾਰ ਤੇ ਹੁੰਦੀ ਗਰਮੀ ਐ।
ਬਿਲਕੁਲ ਜੀ ਬਿਲਕੁਲ, ਮੈਂ ਹੁਨ ਹਫ਼ਤਾ ਮੈਂ ਐਕਸਾਈਜ਼ ਨੀ ਕਰ ਪਾਈ ਸੀ ਮੈਂ ਕਿਆ ਸਕਿ ਪ ਕਰਕੇ ਗਰਮੀ ਸੀ ਮੇਰੇ ਕੋਲ ਮੈਂ ਕਿਆ ਚੱਲ ਛੱਡ ਰੁਕ ਕੇ ਕਰਲਾਂਗੀ ਓ ਇੱਕ ਦਿਨ ਕਰਦੇ-ਕਰਦੇ ਹਫ਼ਤਾ ਬੀਤ ਗਿਆ। ਹੁਨ ਮੈਂ ਕੱਲ ਕੀਤੀ ਐ, ਸਿਰਫ ਮੈਂ ਮੰਨੋਗੇ ਦਸ ਮਿੰਟ ਕਰ ਪਾਈ ਆ ਇਤਨਾ ਪਸੀਨਾ ਓ ਇਤਨੀ ਮਤਲਬ ਮੈਂ ਥੱਕ ਗੀ ਸੀ ਮੈਂ ਕਾ ਨਾ ਹੁਨ ਮੇਰੇ ਕੋਲ ਨੀ ਹੋਨੀ ਐ ਬਸ ਦਸ ਮਿੰਟ ਬੋਤ ਐ। ਓ ਕਿੱਥੇ ਮੈਂ ਅੱਦਾ-ਅੱਦਾ ਘੰਟਾ ਐਕਸਰਸਾਈਜ਼ ਕਰਦੀ ਸੀ।
ਏਦਾਂ ਈ ਹੋ ਰਿਆ ਜੀ ਹੁਨ ਆਪਾਂ ਵੀ ਪੰਦਰਾਂ ਵੀਹ ਮਿੰਟ ਈ ਐਕਸਰਸਾਈਜ਼ ਲਾਨੇ ਆ ਜੀ। ਪੈਲਾਂ ਇੱਕ ਡੇਢ ਘੰਟਾ ਲਾਈਦੀ ਸੀ। ਹੁਨ ਕੋਈ ਗੱਲ ਨੀ ਹੁਨ ਗਰਮੀ ਘੱਟੇਗੀ ਫੇਰ ਸਟਾਟ ਕਰਾਂਗੇ। ਗਰਮੀ ਓ ਵਧ ਰਈ ਐ ਨਾ ਬੋਤ ਜ਼ਾਦਾ।
ਨਾਲ ਗੱਲ ਕਰਕੇ ਬੜਾ ਚੰਗਾ ਲੱਗਾ। ਤਾਨੂੰ ਫੇਰ ਕਰਦੀ ਆ ਕੋਲ, ਓਕੇ ਜੀ ਸਸ ਰੀ ਕਾਲ।